ਫੋਰਮ।
ਹੈਲੋ।
ਹਾਂਜੀ, ਸਤਿ ਸ਼੍ਰੀ।
ਸਤਿ ਸ੍ਰੀ ਅਕਾਲ ਜੀ, ਰੋ ਕਿੱਦਾਂ?
ਬਸ ਵਧੀਆ, ਤੁਸੀਂ ਸੁਣਾਓ। ਕੀ ਹਾਲੇ ਏ, ਕੀ ਕਰ ਰਹੇ ਸੀ? ਕੀ ਕਰ ਰਹੇ ਸੀ?
ਕੁਛ ਨੀ ਵੇਲੇ ਬੈਠੀ ਸੀ, ਤੁਹੀ ਕੀ ਕਰਦੇ ਪਏ ਹੋ?
ਵੇਲੇ ਬੈਠੇ ਸੀ, ਬੱਸ ਅਸੀਂ। ਹੁਣ ਉੱਥੇ ਸੀ ਕੁਛ ਕੰਮ ਹੀ ਨਹੀਂ ਹੋ ਰਿਹਾ ਸੀ ਬੱਚੇ ਜਿਹੜ ਆਏ ਦੇ ਸੀ ਉਹਨਾਂ ਨੇ ਕੱਲ ਜਾਣਾ ਸੀ ਤੇ ਅੱਜ ਅਸੀਂ ਉਹਨਾਂ ਦੇ ਕੋਲ ਹੀ ਬੈਠੇ ਹੋਏ ਸੀ ਪ੍ਰੋਪਰ ਟਾਈਮ ਉਹਨਾ ਨੂੰ ਦੇ ਰਹੇ ਸੀ ਕੱਲ ਇਹਨਾਂ ਨੇ ਆਏ ਹੋਏ ਨੇ ਨਾ ਮੇਰੀ ਦੀਦੀ ਆਏ ਦੇ ਨੇ ਨਾ
ਅੱਛਾ
ਹਾਂ ਤੇ ਉਹ ਹੁਣ ਆਏ ਦੇ ਨੇ ਉਹਨਾਂ ਨੂੰ ਥੋੜਾ ਟੈਮ ਹੋ ਗਿਆ ਆਏ ਤੇ ਹੁਣ ਉਹਨਾਂ ਨੇ ਚਲੇ ਜਾਣਾ ਕੱਲ ਪਰਸੋਂ ਜਾਣਗੇ ਉਹ ਤੇ ਤਾਂ ਕਰਕੇ ਨਾ ਹਮ
ਕਿੱਥੇ ਜਾਣਾ ਉਹਨਾਂ ਨੇ
ਉਹ ਦਿੱਲੀ ਰਹਿੰਦੇ ਨੇ
ਅੱਛਾ ਤੇ ਤੁਸੀਂ ਕਿੱਥੇ ਰਹਿੰਦੇ ਵਏ
ਅਸੀਂ ਅੱਧਰ ਈ ਆਪਣਾ ਲੋਕਲ ਈ
ਹੋ
ਹਾਂਜੀ ਹਾਂਜੀ ਤੇ ਤਾਂ ਕਰਕੇ ਉਹ ਬੱਚੇ ਵਗੈਰਾ ਕਹਿ ਰਹੇ ਸੀ ਬਈ ਪਕੌੜੇ ਵਗੈਰਾ ਅਸੀਂ ਖਾਣੇ ਨੇ ਤੇ ਸਾਨੂੰ ਬਣਾ ਦੋ ਮੈਂ ਕਿਹਾ ਕੋਈ ਨੀ ਜੋ ਤੁਸੀਂ ਖਾਣਾ ਖਾ ਲੋ ਵੀ ਜਿੰਨਾ ਤੁਸੀਂ ਖ਼ੂਨ ਖਾਣ ਪੀਣਾ ਤੁਸੀਂ ਅੱਜ ਪੀ ਲੋਓ ਮੇਰਾ ਫੇਰ ਉਸ ਤੋਂ ਬਾਅਦ ਫ ਚਲੇ ਜਾਣਾ ਫਿਰ ਸਾਨੂੰ ਵੀ ਯਾਦ ਆਏਗੀ ਜ ਤੁਹਾਨੂੰ ਵੀ ਬਈ ਗਾਏ ਦੇ ਸੀ ਅਸੀਂ ਹਨਾ
ਜਦੋਂ ਚਾਕ ਹੁੰਂਦੇ ਨੇ ਖਾ ਤੇ ਜੀਅ ਤਾਂ ਲੱਗੇਿਆ ਹੁੰਦਾ
ਹਾਂ ਪੂਰਾ ਉਹ ਤਾਂ ਸਾਡਾ ਘਰ ਨਾ ਖਾਲੀ ਖਾਲੀ ਰਹਿੰਦਾ ਕਿਉਂਕਿ ਫੈਮਿਲੀ ਚ ਅਸੀਂ ਹੈ ਹੀ ਮਤਲਬ ਤਿੰਨ ਪਰਸਨ ਆ ਮੰਮਾ ਨੇ ਪਾਪਾ ਨੇ ਮੈਂ ਵਾ ਬਸ ਤੇ ਹੁਣ ਬੱਚੇ ਆਏ ਦੇ ਨਾ ਬੜਾ ਮਤਲਬ ਮਣ ਲੱਗਾ ਹੋਇਆਂ ਦਿਨ ਕਿੱਥੇ ਨ ਚੜਦਾ ਕਿੱਥੇ ਚਲਾ ਜਾਂਦਾ ਕੁਛ ਨੀ ਪਤਾ ਚੱਲਦਾ
ਹਮ
ਹਮ ਹੋਰ ਬਸ ਬੈਠੇ ਤੁਸੀਂ ਦੱਸੋ ਨਾਸ਼ਤਾ ਵਗੈਰਾ ਕਰ ਲਿਆ ਤੁਸੀਂ ਕੁਛ
ਹਾਂਜੀ ਆਪਾਂ ਤਾਂ ਕਰ ਲਿਆ ਤੁਹੀ
ਬਸ ਅਸੀਂ ਵੀ ਉਹ ਹ ਅਸੀਂ ਵੀ ਬਸ ਮੰਮੀ ਪਕੌੜੇ ਵਗੈਰਾ ਬਣਾ ਰਹੇ ਸੀ ਹੁਣ ਮੈਂ ਮਤਲਬ ਬੈਠ ਸੀ ਉੱਧਰ ਹੀ ਤੇ ਸਵੇਰੇ ਚਾਹ ਵਗੈਰਾ ਪੀਤੀ ਤੇ ਅੱਜ ਉਹਵੇ ਨਾ ਗੁਰਪ੍ਰਬ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈ ਸ਼ਾਇਦ ਹਨਾ। ਤੇ ਅੱਪ ਉੱਥੇ ਸਵੇਰੇ ਗਏ ਦੇ ਸੀ ਤੇ ਆਪ ਆਪਣਾ ਫਿਰ ਉੱਥੇ ਮੱਥਾ ਵਗੈਰਾ ਟੇਕ ਕੇ ਮੰਮਾ ਗਏ ਦੇ ਸੀ ਅਤੇ ਦੀਦੀ ਦੀ ਬੇਟੀ ਗਏ ਦੇ ਸਨ ਉੱਥੇ ਤੇ ਉਹ ਮੱਥਾ ਟੇਕਿਆ ਇਹ ਤੇ ਉੱਥੇ ਹੀ ਰਾ ਤ ਇੱਕ ਤੇ ਰਾਤੀ ਇੰਨਾ ਲਾਈਟ ਗਈ ਰਾਤੀ ਸਾਢੇ ਬਾਰਾਂ ਵਜੇ ਲਾਈਟ ਗਈ। ਦੀ ਸੀ ਤੇ ਸਵੇਰੇ ਸੱਤ ਵਜੇ ਕਿਤੇ ਜਾ ਕੇ ਲਾਈਟ ਆਈ
ਏਨੀ ਲੇਟ
ਹਾਂ ਤੇ ਦੀ ਦੇ ਬੱਚੇ ਨੇ ਉਹ ਰਹਿੰਦੇ ਨਹੀਂ ਏ ਸੀ ਬਿਨਾਂ ਸਾਰੀ ਰਾਤ ਪਰੇਸ਼ਾਨ ਕਰੇ ਦੇ ਫ਼ਿਰ ਸਵੇਰੇ ਸੁਤੇ ਉਹ ਅੱਠ ਵਜੇ ਨਾ ਅੱਠ ਵਜੇ ਨਾਲ ਸੁ। ਤੇ ਫੇਰ ਦਸ ਵਜੇ ਉੱਠੇ ਦੋ ਘੰਟੇ ਸੁਤੇ ਨੇ ਥੋੜ੍ਹਾ ਫੇਰ ਅਸੀਂ ਵੀ ਉਹਨਾਂ ਨਾਲ ਹੀ ਲੰਮੇ ਪੈ ਗਏ ਸੀ ਵੀ ਬੱਚੇ ਉੱਠੇ ਦੇ ਹੋਣ ਫੇਰ ਆਪਣੇ ਆਪ ਨੂੰ ਨਿੰਦਰ ਨੀ ਪੈਂਦੀ। ਬੱਚੇ ਫਿਰ ਹਾਂ ਤਾਂ ਕਰਕੇ ਤੇ ਉਹੀ ਹੁਣ ਉੱਠੇ ਆਪਾਂ ਅਸੀਂ ਗਿਆਰਾਂ ਵਜੇ ਨਾਲ ਉੱਠੇ ਹ ਤੇ ਫਿਰ ਉ ਉੱਠ ਦੇ ਹੀ ਨਾਂ ਧੋ ਕੀ ਚਲੇ ਗਏ ਗੁਰਦੁਆਰਾ ਸਾਹਿਬ। ਤੇ ਹੁਣ ਆਏ ਨੇ ਹੁਣ ਆਏ ਨੇ ਤੇ ਮੰਮੀ ਕਹਿ ਰਏ ਸੀ ਵੀ ਕੀ ਖਾਣਾ ਦੱਸੋ। ਤੇ ਕੈਂਦੇ ਕੜੀ ਚਾਵਲ ਖਾਣੇ ਣੇ ਕੜੀ ਚਾਵਲ ਮੈਂ ਕਿਆ ਅਜੇ ਟਾਈਮ ਲੱਗੇਗਾ ਬਨਾਦਿਆਂ। ਕੜੀ ਚਾਵਲ ਨੂੰ ਥੋੜ੍ਹਾ ਟਾਈਮ ਤਾਂ ਲੱਗਦਾ ਈ ਏ ਟਾਈਮ ਤਾਂ ਲੈ ਸਈ ਆ ਫਿਰ ਕੈਂਦੇ ਬ ਤੁਸੀਂ ਕੌੜੇ ਬਣਾ ਦੋ ਹੂੰ ਤੇ ਕੈਂਦੇ ਪੌੜੇ ਬਣਾ ਦੋ ਹਾਂ ਹੁਣ ਪ
ਐਨੀ ਗਰਮੀ 'ਚ ਪਕੌੜੇ
ਹੁਣ ਬੱਚਿਆਂ ਦਾ ਸਵਾਦ ਏ ਨਾ ਉਹਨਾਂ ਨੇ ਕਦੇ ਕੁਛ ਕੁ ਖਾਣਾ ਕਦੀ ਕੁਛ ਇਹੀ ਉਮਰ ਹੈ ਸਈ ਦੱਸਾਂ ਨਾ ਖਾਣ ਦੀ ਜਦੋਂ ਹੋ ਜਾਣਗੇ ਨਾ ਥੋੜੀ ਸਟੈਂਡਰ ਕਲਾਸਾਂ 'ਚ ਪਤਾ ਚੱਲੇਗਾਾ ਉਹ ਨੂੰ ਪੜ੍ਹਨਗੇ ਇਹਨਾਂ ਚੀਜ਼ਾਂ ਬਾਰੇ ਫਿਰ ਇਹਨਾਂ ਨੇ ਕਣਾ ਫਿਰ ਕੈਂਣਾ ਬਈ ਦੋ ਜਾਂ ਇੱਕ ਪਕੌੜਾ ਬੋਤ ਏ। ਹੁਣ ਇਹਨਾਂ ਦੀ ਖੇਲਣ ਦੀ ਹੁਣ ਸਭ ਕੁਛ ਉਮਰ ਇਹਨਾਂ ਦੀ
ਹੂੰ ਹੋਰ ਦੱਸੋ ਤੁਸੀਂ ਘੁੰਮਣ ਨੀ ਗਏ ਕਿਤੇ
ਹਾਂਜੀ
ਘੁੰਮਣ ਨੀ ਗਏ ਮੈਂ ਕਿਆ ਕਿਤੇ
ਗਏ ਸੀ ਅਸੀਂ ਗਏ ਸੀ ਅ ਸੈਟਰਡੇ ਮੇ ਬੀ ਸ਼ਾਇਦ ਸੈਟ ਨੂੰ ਗਏ ਸੀ ਅਸੀਂ ਗਏ ਸੀ ਜਿੰਦਲ ਪਾਰਕ ਇਨਾ ਵਧੀਆ ਉੱਥੇ ਮੇਲਾ ਲੱਗਾ ਹੋਇਆ ਸੀ ਇੰਨਾ ਵਧੀਆ ਕਿ ਮਤਲਬ ਅਸੀਂ ਗਏ ਸੀ ਮੈਂ ਗਈ ਸੀ ਸਿਸਟਰ ਗਏ ਸੀ। ਮੇਰੇ ਤੇ ਮੰਮਾ ਗਏ ਸੀ ਤੇ ਉਹਨਾਂ ਦੇ ਬੱ ਚੇ ਗਏ ਸੀ ਮੈਂ ਕੈਂਣੀ ਆਂ ਸਈ ਦੱਸਿਓ ਉਥੇ ਜਾ ਕੇ ਸਭ ਸਕੂਨ ਮਿਲ ਗਿਆ ਬੜਾ ਅੱਛਾ ਸੀ। ਮਤਲਬ ਸਾਰੇ ਓ ਲੱਗੇ ਹੋਏ ਝੂਲੇ ਵਗੈਰਾ ਬੜੇ ਵਧੀਆ-ਵਧੀਆ ਪਰ ਮੰਮੀ ਨੇ ਮੇਰੇ ਮੰਮਾ ਸਨ ਉਹਨਾਂ ਨੇ ਮੈਨੂੰ ਕੋੋ ਜਿਹਾ ਵੀ ਝੁਲਾ ਨੀ ਝੂਲਣ ਦਿੱਤਾ। ਕੈਂਦੇ ਬਈ ਤੂੰ ਜਾਏਂਗੀ ਨਾ ਹਾਂ। ਹਾਂ ਕੈਂਦੇ ਤੂੰ ਜਾਏਂਗੀ ਬਈ ਤੇਰੀ ਚੀਕ ਚਾਕ ਨਿਕਲਣੀ। ਥੱਲੇ ਮੈਂ ਲੰਮਾ ਪੈ ਜਾਂਗਾ। ਮੈਨੂੰ ਕੁਛ ਹੋ ਜਾਣਾ ਕੈਂਦੇ ਮੈਨੂੰ ਕੁਛ ਹੋ ਜਾਣਾ। ਹਾਂ ਤੇ ਤਾਂ ਕਰਕੇ ਮੈਂ ਫਿਰ ਮੈਂ ਜਿੱਦ ਵੀ ਨੀ ਕੀਤੀ। ਤੇ ਮੈਂ ਕਿਆ ਜਦੋਂ ਆਵਾਂਗੇ ਨਾ ਫਿਰ ਕਦੀ ਮੈਂ ਕਿਆ ਫਿਰ ਕਦੀ ਸਈ
ਤੇ ਮੇਲੇ 'ਚ ਜਾਣ ਦੀ ਟਿਕਟਾਂ ਵੀ ਲੱਗੀਆਂ ਸੀ ਜਾਂ ਫਰੀ ਤੀ।
ਨਈ-ਨਈ ਟਿਕਟਾਂ ਲੱਗਦੀਆਂ ਮਤਲਬ ਜਿੱਦਾਂ ਤੁਸੀਂ ਐਂਟਰ ਲੈ ਰਏ ਹੋ ਨਾ ਐਂਟਰੀ ਹੋ ਰ ਕਰ ਰਏ ਓ। ਤੇ ਉਥੇ ਬਾਰੀ ਟਿਕਟ ਦੇਣਗੇ ਉਹ ਤੀਹ ਰੁਪਏ ਦੀ ਬਸ ਸਭ ਤੋਂ ਮੁਸ਼ਕਿਲ ਕੰਮ ਇਹੀ ਹੈ ਕਿ ਟਿਕਟ ਲੈਣੀ। ਇੰਨੀ ਜਾਦਾ ਭੀੜ ਹੁੰਦੀ ਹੈ ਨਾ ਕਿ ਬੋਤ ਜਾਦੀ ਅੰਦਰ ਜਾ ਕੇ ਤੁਸੀਂ ਬਿਲਕੁਲ ਫਰੀ ਹੋ ਕੁਛ ਵੀ ਕਰੋ ਤੇ ਅ ਅੰਦਰ ਜਾ ਕੇ ਮਤਲਬ ਤੁਸੀਂ ਕੋਈ ਵੀ ਗੇਮ ਜ਼ੋਨ ਵਿੱਚ ਤੁਸੀਂ ਜਾਂਦੇ ਹੋ ਕੋਈ ਵੀ ਤੁਸੀਂ ਰੇੜ ਵਗੈਰਾ ਲੈਣੀ ਏ ਰਾਈਡ ਵਗੈਰਾ ਤੇ ਓਦੇ ਸਾਰੇ ਤੁਹਾਨੂੰ ਪੰਜਾਹ ਰੁਪਏ ਲੱਗਣੇ ਲੱਗਣੇ ਇਕ ਚੀਜ਼ ਤੇ ਹੂੰ-ਹੂੰ ਤੇ ਉੱਥੇ ਮਜ਼ਾ ਹੈਗਾ ਛੇ ਵਜੇ ਤੋਂ ਬਾਦ ਜਾਣ ਦਾ
ਸ਼ਾਮੀ ਰਾਤੀ ਮਜਾ ਲੱਗ ਅੱਛਾ-ਅੱਛਾ ਲੱਗਦਾ ਨਾ ਉੱਥੇ ਲਾਈਟਾਂ ਲੁਟਾਂ ਲੱਗੀ ਹੋਣੀਆਂ।
ਰਾਤੀ ਬੜਾ ਆਨੰਦ ਆਂਦਾ ਉੱਥੇ, ਬੜਾ ਵਧੀਆ ਲੱਗਦਾ, ਬੜਾ ਮਜ਼ਾ ਆਂਦਾ ਉੱਥੇ
ਹੂੰ।
ਤੇ ਹੁਣ ਗਏ ਦੇ ਸੀ ਗੁਰਦੁਆਰਾ ਸਾਬ ਚੇ ਬੱਚੇ ਹੁਣ ਆਏ ਨੇ ਹੁਣ ਬਣਾ ਰੇ ਆ ਰੋਟੀ-ਸਬਜ਼ੀ। ਮੈਂ ਕੇਆ ਚਲੋ ਦੇਖਦੀ ਹਾਂ ਹੂੰ
ਹੋਰ ਕੀ ਸਟੱਡੀ ਕਰਦੇ ਓ?
ਹਾਂਜੀ। ਕਰਨੇ ਆ ਮੇਰੀ ਹੁਣੇ ਪਲੱਸ ਟੂ ਕਲੀਅਰ ਹੋਈ ਏ ਤੇ ਹੁਣ ਮਤਲਬ ਐਡਮਿਸ਼ਨ ਵਗੈਰਾ ਦੇਖੋ ਕਿੱਥੇ ਲੈਣੇ ਆ ਹਜੇ ਤੇ ਕੁਝ ਸਮਝ ਹੀ ਨੀ ਆ ਰਿਹਾ।
ਤੇ ਕੀ ਕਰਨਾ ਫਿਊਚਰ ਚ
ਦੇਖੋ ਮੈਂ ਤੇ ਲਾ ਸੋਚ ਰੀ ਆ ਕਿ ਕਰਾਂ ਲਾ ਕਰਾ ਬੈਨੀ ਫਿਟ ਹੈਗੇ ਆ ਲਾ ਦੇ ਵੀ ਹੂੰ।
ਸਹੀ ਗੱਲ ਹੈ ਤੁਸੀਂ ਲੋ ਕਰਲ ਲੋ ਮੈਂ ਆਈ ਪੀ ਐਸ ਬਣ ਜਾਂਣੀ ਆ।
ਹਾਂ ਸਹੀ ਗੱਲ ਐ।
ਹੋਰ ਮਾਤਾ ਠੀਕ ਆ ਤਾਡੀ?
ਹਾਂਜੀ ਸਭ ਵਧੀਆ ਤੁਸੀਂ ਸੁਨਾਓ ਕਿ ਤੁਆਡੇ ਉੱਥੇ ਸਭ ਵਧੀਆ ਨੇ ਕਾਰ ਬਾਰ ਸਭ ਵਧੀਆ
ਸਭ ਵਧੀਆ ਜੀ-ਸਭ ਵਧੀਆ।
ਐਥੇ ਕੀ ਵਧੀਆ-ਵਧੀਆ ਐਧਰ ਮਤਲਬ ਸਵੇਰੇ-ਸਵੇਰੇ ਨਾ ਓ ਆਏ ਹੋਏ ਸੀ ਡੋਗੀ ਅਸੀਂ ਨਾਂ ਡੋਗੀ ਦਾ ਨਾਮ ਰੱਖਿਆ ਹੋਯਾ ਬਾਲੂ। ਤੇ ਦੀ ਦਾ ਮੁੰਡਾ ਹੈਗਾ ਨਾ ਵੀ ਬਿਲਕੁਲ ਛੋਟਾ ਮੁੰਡਾ ਮਤਲਬ ਹਜੇ ਸਾਲ ਦਾ
ਡੋਗੀ ਦਾ ਨਾਂ ਪਾਲੂ ਰੱਖਿਆ ਤਾਂ ਪਾਲੂ ਦਾ ਨਾਂ ਕੀ ਡੋਗੀ ਰੱਖਿਆ ਦਾ ਈ।
ਨੀ ਪਾਲੂ ਹੈ ਨੀ ਨਾ ਐਥੇ ਤੇ ਆਪਣਾ ਮਨ- ਸਮਝਾ ਲੀ ਦਾ ਓਨੂੰ ਬਾਲੂ ਕਹਿ ਕੇ
ਤੇ ਤੁਹਾਡੇ ਵੇਲੇ ਤਾਂ ਪਾਂਡਾ ਵੀ ਨੀ ਹੋਣਾ ਉਹਦਾ ਨਾਮ ਪਾਡਾ ਰੱਖ ਲੋ ਫੇਰ
ਹ ਵੈਸੇ ਗੱਲ- ਤਾਂ ਠੀਕ ਐ ਵੀ ਤੇ ਹਾਂ।
ਮਨ ਸਮਝਾਣਾ ਤਾਂ ਏਹੀ ਸਮਝਾ ਲੋ।
ਹਾਂ ਸਹੀ ਗੱਲ ਐ ਡਾਇਨਾਸੋਰ ਵੀ ਰੱਖ ਸਕਦੇ ਆ ਡੋਗੀ ਦਾ ਨਾਮ
ਹਾਂ ਮੈਂ ਵੀ ਮੈਂ ਵੀ ਕਦੇ ਡਾਇਨਾਸੋਰ ਨੀ ਵੇਖਿਆ ਮੈਂ ਬਿੱਲੀ ਦਾ ਨਾਲ ਡਾਇਨਾਸੋਰ ਰੱਖ ਦਾਂਗੀ।
ਹੂੰ।
ਬਿਲਕੁਲ ਬਸ-ਬਸ। ਤੇ ਓਥੇ ਤੇ ਦੀ ਦਾ ਮੁੰਡਾ ਛੋਟਾ ਮਤਲਬ ਹਜੇ ਫਸਟ ਕਲਾਸ ਚ ਜਾਣਾ ਤੇ ਕੱਲ੍ਹ ਪਰਸੋਂ ਈ ਐ ਤੇ ਹੈਨ ਮਤਲਬ ਓਨੂੰ ਕਿ ਮਤਲਬ ਓ ਲਾਡਾਂ ਵਿੱਚ ਆਵਾਜ਼ ਨੀ ਕਡਦੇ ਤੇ ਮੇਰੇ ਕੋਲ ਨਾ ਆਇਆ ਤੇ ਓ ਨਾ ਕਰਨ ਲੱਗ ਗਿਆ ਥੋੜਾ ਉਹ ਆ ਕਰਨ ਲੱਗ ਗਿਆ। ਤੇ ਓ ਅੰਦਰੋਂ ਪਜਿਆ-ਪਜਿਆ ਆਇਆ ਕਿ ਬਈ ਓ ਡੋਗ ਆਇਆ ਓ ਆਪਣੀ ਮੰਮਾ ਨੂੰ ਬੋਲਦੈ ਮੰਮਾ ਬਾਲੂ ਮੰਮਾ ਬਾਲੂ ਬਾਲੂ ਬਾਲੂ।
ਤੁਹੀਂ ਬਾਲੂ ਬਾਲੂ ਕੈ ਕੇ ਲੋਕਾਂ ਨੂੰ ਡਰਾ ਦੇਣਾ
ਹਾਂ, ਤੇ ਦੀ ਦੀ ਬੇਟੀ ਡਰਦੇ ਨੇ? ਓਹ ਬਿਲਕੁਲ ਵੀ ਨਹੀਂ, ਕੋਲ, ਮਤਲਬ ਦੂਰ ਦੂਰ ਤੋਂ ਹੀ ਠੀਕ ਏ। ਔਰ ਏਹ ਜੇਹੜਾ ਮੁੰਡੈ ਉਹਨਾ ਦਾ, ਓਹ ਮੂੰਹ ਫੜ ਲੇਂਦੈ ਉਹਦਾ ਅੱਗੋਂ।
ਹੋ, ਉਹਨੂੰ ਡਰ ਨੀ ਲੱਗਦਾ?
ਨਾ, ਉਹਦਾ ਕੰਨ ਪੜੇਗਾ ਫੇਰ ਓਹਦਾ ਮੂੰਹ, ਇੱਕ ਹੱਥ ਨਾਲ ਕੰਨ ਤੇ ਇੱਕ ਹੱਥ ਨਾਲ ਮੂੰਹ।
ਅੱਛਾ, ਏਹ ਮੁੰਡੇ ਜਿਹੜੇ ਹੁੰਦੇ ਨੇ ਜੇੜੇ ਮੁੰਡੇ ਹੁੰਦੇ, ਨਿੱਕੇ ਤੋਂ ਹੀ ਬਦਮਾਸ਼ ਹੁੰਦੇ ਨੇ ਇੱਕ ਨੰਬਰ ਦੇ?
ਨਈਂ-ਨਈਂ ਓਹ ਹੁੰਦੈ ਨਾ ਕਿ ਬੱਚੇ ਨਾ ਹਜੇ, ਬਚਪਨ ਚ ਏਨੂੰ ਹਜੇ ਕੁਛ ਪਤਾ ਨੀ, ਤੇ ਓਹ ਥੋੜੀ ਵੱਡੀ ਹੋ ਗਈ। ਉਹਨੂੰ ਪਤੈ ਬੀ ਏ ਕੱਟ ਵੀ ਸਕਦੈ ਤੇ ਓਹਨੂੰ ਤਾਂ ਹਜੇ ਡਰ ਏ। ਹਾਂ
ਹੰ
ਬੱਚੇ ਆ ਨਾ, ਬੱਚੇ ਨੂੰ ਹਜੇ ਕੋਈ ਸਮਝ ਨਹੀ ਹਲੇ, ਬੱਚੇ ਆਸਤੇ ਸਬ ਕੁੱਛ ਹਜੇ ਟੋਏ ਆ ਸਭ ਖੇਡਣ ਵਾਲੀ ਚੀਜ਼ਾਂ ਏਨਾਂ ਦੀਆਂ ਹੰ
ਹੋਰ ਦੱਸੋ, ਤੁਹੀ ਕਿੰਨੇ ਬੱਚੇ ਨੇ ਤੁਵਾਡੀ ਪੈਣ ਦੇ
ਦੋ ਬੱਚੇ ਨੇ, ਇੱਕ ਕੁੜੀ, ਇੱਕ ਬੇਟੀ, ਇੱਕ ਬੇਟਾ
ਅੱਛਾ।
ਹੂੰ।
ਹੋਰ
ਹੋਰ ਬਸ ਵਦੀਆ, ਤੁਸੀਂ ਸੁਣਾਓ ਬਸ ਮੰਮਾ ਕਰ ਰਹੇ ਨੇ ਪਕੌੜੇ ਪਕੌੜੇ ਵਗੈਰਾ ਪਕੌੜੇ ਵਗੈਰਾ ਤਿਆਰ ਕਰ ਰਹੇ ਨੇ ਹੁਨ ਓਹ ਅਸੀਂ ਖਾਵਾਂਗੇ, ਓਹਦੇ ਨਾਲ ਸਾਡਾ ਨਾਸਤਾ ਹੋਏਗਾ, ਕਿੰਨੇ ਵਜੇ? ਬਾਰਾਂ ਵਜੇ ਫਿਰ ਆਪਣਾ, ਤਿੰਨ ਚਾਰ ਵਜੇ ਦੁਪਹਿਰ ਦੀ ਖਾਣਗੇ। ਫੇਰ ਰਾਤੀ ਅੱਜ ਇਹਨਾਂ ਨ ਬਾਹਰੋਂ ਆਏਗੀ। ਕੱਲ ਜਾਣੈ ਨਾ ਤੇ ਮੈਂ ਕਿਹਾ ਅੱਜ ਤੁਸੀਂ ਫੁੱਲ ਇੰਜੋਏ ਕਰੋ, ਜੋ ਤੁਸੀ ਕਰਨੈ, ਕਰੋ।।
ਹੂੰ, ਹੋਰ ਸਬ ਬਤਾਓ, ਹੋਰ ਵਦੀਆ ਸਬ?
ਹਾਂਜੀ, ਸਬ ਵਦੀਆ, ਸਬ ਵਦੀਆ ਸਬ ਵਦੀਆ ਨੇ ਜੀ। ਬਸ ਓਹੀ ਬੈਠੇ ਸੀ ਦੇਖ ਰਹੇ ਸੀ ਵੇਟ ਕਰ ਰਹੇ ਸੀ, ਹੁਣ ਤੇ ਕਦੋਂ ਬਣ ਕੇ ਆਣਗੇ, ਤਿਆਰ ਹੋਣਗੇ
ਹੂੰ।
ਹਾਂਜੀ।
ਤੇ ਹੋਰ ਸਬ, ਹੋਰ ਸਬ ਵਦੀਆ ਫੇਰ?
ਹਾਂਜੀ, ਸਭ ਵਦੀਆ, ਸਭ ਵਦੀਆ।
ਚਲੋ, ਮੈਂ ਤੁਹਾਨੂੰ ਬਾਅਦ ਚ ਕੋਲ ਕਰਦਾਂ, ਸਤਿ ਸ੍ਰੀ ਕਾਲ।
ਠੀਕ ਏ, ਠੀਕ ਏ। ਸਤਿ ਸ੍ਰੀ ਕਾਲ ਜੀ।
ਖਾਂ ਖ ਓਨਲਾਈਨ ਵਾਲਾ ਆਪਨਾ